ਹੈਲੋ। ਹਾਂਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਕੀ ਹਾਲ-ਚਾਲ ਨੇਂ।
ਬਸ ਠੀਕ, ਤੁਸੀ ਸੁਣਾਓ।
ਹਂ, ਹਾਂਜੀ, ਬਸ ਮੈ ਵੀ ਵਧੀਆ। ਹੋਰ, ਬਸ, ਬਸ ਕੀ ਕਰ ਭਾਂਡੇ ਵੇ ਭਾਂਡੇ ਵ ਅੱਜ-ਕਲ ਗਰਮੀਆਂ ਨੂੰ ਇਨੇਂ ਭਾਂਡੇ ਜੂਠੇ ਹੁੰਦੇ ਨੇ। ਕਦੀ ਘੋਲ ਨਿਮਕਾ ਪੀਤਾ ਈ ਤੇ ਕਦੀ ਘੋਲ ਦੂਸਰਾ ਨਿੰਬੂ ਪਾਣੀ ਪੀਤਾ ਤੇ ਕਦੀ ਸ਼ਰਬਤ ਪੀ ਤੇ ਨੇ ਬੱਚੇ ਆਏ ਦੇ ਨੇ ਤੇ ਫੇਰ ਓਨੇ ਜੇ ਕੱਚ ਦੇ ਭਾਂਡੇ ਕਢੋ ਤੇ ਉਹ ਸਾਂਭਣੇ ਉਸੇ ਅਲੇ ਈ ਪੈਂਦੇ ਨੇ। ਤੇ ਫੇਰ ਸਟੀਲ ਤੇ ਵਰਤ ਲਈਦੇ- ਕਹਿਦਾ ਵੀ ਚਲ, ਦਸ ਮਿੰਟ ਠਹਿਰ ਕੇ ਵੀ ਮੰਜ ਜਾਣਗੇ- ਕਮਾਂ ਵਾਲੀਆਂ ਵੀ ਛੁੱ- ਛੁਟਿਆਂ ਕਰ ਬੈਠੀਆਂ ਦੀਆਂ, ਤੇ ਬੱਚੇ ਮਾੜੇ ਬਰਤਨ 'ਚ ਪਾਣੀ ਨੀ ਫੜਦੇ ਪਾਣੀ- ਹਾਂ ਮਾੜਾ ਬਰਤਨ ਨਾ ਹੋਵੇ, ਕੋਈ ਪਲੇਟ ਨਹੀ ਮਾੜੀ ਹੋਵੇ ਸਪੂਨ ਨਾ ਮਾੜਾ ਹੋਵੇ- ਤੇ ਕੋਈ- ਕੋਈ ਡਿਜ਼ਾਇਨ ਦਾ ਚੁੱਕ ਲੈਦੇ ਸੈਟ, ਤੇ ਕਦੇ ਕੋਈ ਦਾ- ਮਾੜੇ ਸੀ, ਤੇ ਲੋਕਾਂ ਨੇ ਪਹਿਲੋ ਬਰਤਨ ਐਵੇ ਬਸ- ਅ ਪਾ ਲਾਣੇ ਨੇ ਜਿਹੜੇ- ਸਟੀਲ ਦੇ ਹੈਗੇ ਨੇ, ਪਹਿਲੋ ਸਟੀਲ ਦਾ ਬੜਾ ਟਰੈਡ ਸੀ ਸਟੀਲ- ਸਟੀਲ- ਫਿਰ ਸਟੈਂਡਰਡ ਸਟੀਲ ਆ ਗਈ, ਬਸ ਉਹ ਉਹਨਾ ਵੀ- ਵਿਚ ਲਗੇ ਰਹਿਣਾ, ਰੋਟੀ ਪਾਣੀ- ਖਾ ਲੈਣਾ, ਹੁਣ- ਹੁਣ ਤੇ ਪਤਾ ਨੀ ਕਿਨੀ ਤਰ੍ਹਾਂ ਦਾ ਬਰਤਨ ਆ ਗਿਆ ਵਾ- ਕੋਈ- ਕੋਈ- ਕੋਈ ਬੋਨ ਚੰਈਨਾ ਵੇ, ਕੋਈ ਦੂਸਰਾ ਵੀੇ ਕੋਈ- ਬਸ ਬੱਚੇ ਆਪਣੀ ਪਸੰਦ ਨਾਲ ਬਰਤਨ ਮਾੜਾ ਫੜਦੇ ਨੀ ਗੇ, ਬਰਤਨਾਂ- ਰੋਲਾ ਰਹਿ ਜਾਦਾਂ, ਅਛਾ ਗੈਸਟ ਆ ਜਾਏ ਤਾਂ ਏਡਾ ਬਰਤਨ- ਅੱਛਾ, ਏਹ ਹੁਣ ਨਾਸ਼ਤੇ ਲਈ ਕਢਿਆ- ਤੇ ਹੁਣ ਦੁਪਹਿਰਾਂ ਨੂੰ ਕੋਈ ਹੋਰ ਅਛਾ ਵਿਖਾਈ ਐ।
ਹਾਂ ਪਹਿਲਾ ਸਟੀਲ ਵੀ ਵਧੀਆ ਆਉਦੀ ਸੀ, ਤੇ ਭਾਂਡਾ ਕਿਥੇ- ਨਹੀ ਸੀ ਜਾਦਾ, ਹੁਣ ਤੇ ਸਟੀਲ ਕਰੈਕ ਬੜੀ ਜਲਦੀ ਹੋ ਜਾਦੀ ਹੈ। ਕੋਲੀਆਂ ਲਿਆਓ ਜਾਂ ਗਲਾਸ ਲਿਆਓ- ਥੋੜੇ ਚਿਰ ਰੱਖੋ ਕਰੈਕ- ਕਰੈਕ ਪੈ ਜਾਂਦੇ ਨੇ ਯ-
ਤੋਂ ਤੇ ਔ ਮਤਲਬ ਉਹਦੀ ਪੋਲਿਸ਼ ਵੀ ਉਤਰ ਜਾਂਦੀ ਹੈ। ਤੇ- ਤੇ ਜਿਹੜੇ ਅਜ ਕਲ ਦੀਆਂ ਨ ਨੂੰਹਾਂ ਵੇਂ, ਧੀਆਂ ਵੇਂ ਉਹ ਤੇ ਚੁਕਕੇ ਬਾਹਰ ਮਾਰਦੀਆਂਰ- ਤਲੋ ਜਰਾ ਓਹੁ ਹੋ ਜਾਏ, ਬਈ ਉਹ ਤੇ ਪੈਕ ਕਰ ਦਿਦੀਆਂ- ਫੇਰ ਉਹੀ ਨਵੇ ਬਰਤਨ- ਨਵੀ ਕਰੋਕਰੀ ਨਵਾ ਸੈਟ, ਜਰਾ ਵੀ- ਕੋਈ ਮਾੜਾ ਜਿਹਾ ਵੀ, ਥੁਮਕਾ ਜਿਹਾ ਲੱਗ ਜਾਏ ਤੇ ਪਹਿਲੋਂ ਲੋਗ ਤੇ ਚਲੋ
ਭੈੜਾ ਵੀ ਲੱਗਦਾ ਹੈ ਨਾ, ਉਹ ਅਜੀਬ ਜਿਹਾ ਅ ਤੇ ਪਹਿਲੇ ਭਾਂਡਿਆਂ ਚ ਇੰਨੀ ਜਲਦੀ ਨੀ ਆਉਂਦੇ ਸੀ, ਟਿੱਬੇ ਨਹੀਂ ਸੀ ਪੈਂਦੇ ਤੇ ਹੁਣ ਤੇ ਅਗਰ ਹਲਕੇ ਜ਼ਰਾ ਜੇ ਸੁੱਟੋ ਵੀ ਤਾਂ ਵੀ ਟੋਹੇ ਪੈ ਜਾਂਦੇ ਨੇ, ਫਿਰ ਉਹ ਹਾਂ ਫਿਰ ਕਰੋਕਰੀ ਕੱਢ ਲੈਣੀ ਪੈਂਦੀ ਹੈ, ਫੇਰ ਕਰੋਕਰੀ ਵੀ ਕੱਢ ਲਓ ਤੇ ਬੜਾ ਧਿਆਨ ਰੱਖਣਾ ਪੈਂਦਾ ਵੀ ਇਹਨੂੰ ਨਾਲ ਹੀ, ਧੋ ਨਾਲ ਧੋ ਕੇ ਰੱਖੋ
ਪੁੱਜਣਾ ਵੀ ਪੈਂਦਾ ਜੇ, ਪੂੰਝ ਕੇ ਜੇ ਕੋਈ ਐਸੇ ਭਾਂਡੇ ਨੇ ਹਾਂ। ਪਹਿਲੋ ਤੋਲੀਆ ਵਛਾਈਦਾ, ਸਾਰੇ ਬਰਤਨ ਤ ਨੂੰ ਉਲਟੇ ਕਰਕੇ ਰੱਖੋ, ਜਾਂ ਥੋੜਾ ਜਿਹਾ ਟੋਕਰਾ ਧੁੱਪ ਪੈ ਲੈ ਜਾਾਹੀਦਾ।
ਹਾਂ, ਕੰਮ ਹਾਂ, ਕੰਮ ਵਾਲੀਆਂ ਦੇ ਹੱਥ ਤੇ ਕਰੋਕਰੀ ਦੇ ਨੀ ਸਕਦੇ। ਸੀ ਉਹਨਾਂ ਨੇ, ਮੈਂ ਪਿੱਛੇ ਲਿਆਈ ਢਾਈ ਢਾਈ ਸੌ ਦੇ ਕੱਪ ਸੀ! ਚਾਹ ਵਾਲੇ ਨਾ ਵੱਡੇ ਤੇ ਮੈਂ ਆਪ ਧੋਂਦੀ ਰਹੀ ਹਾਂ, ਤੇ ਵਿੱਚ ਇੱਕ ਦੋ ਦਿਨ ਭੁੱਲ ਗਈ, ਵਿੱਚ ਪਏ ਰੇ, ਉਹ ਜੀ ਉਹਦੀ ਕਪ ਤੋੜ- ਤੋੜ ਗਏ ਮੈਂ ਕਿਆ ਹਾਏ ਵੇ ਮੈਂ ਏਨੇ ਮਹਿੰਗੇ ਹਾਂ। ਐਡੇ ਮੈਂਗੇ ਮੈਂ ਕੱਪ ਲਿਆਈ ਆਂ ਤੁਸੀਂ ਤੋੜ ਮਾਰੇ ਨੇ ਫੇਰ ਓ ਮੈਂ ਦਿੰਦੀ ਈ ਨੀ ਇਨਾਂ ਨੂੰ
ਉਨਾਂ ਨੂੰ ਕੀ ਪੀੜ ਉਨਾਂ ਦੇ ਤੇ ਤੁਸੀਂ ਅਗੋ ਕੁੱਕਰ ਦੇ ਢੱਕਣ ਨੀ ਜਰਾ ਕੁ ਵੀਚੋਂ ਸੰਖ 'ਚ ਸੁਟ ਦੋ ਉਹੀ ਚਿੱਬੇ ਕਰ ਦਿੰਦੀਆਂ। ਠਾਂ-ਠਾਂ ਮਾਰਦੀਆਂ ਠਾਂ-ਠਾਂ ਬੜਾ ਮਤਲਬ ਓ ਕਰਦੀਆਂ। ਉਨਾਂ ਦੇ ਹੱਥਾਂ ਵਿੱਚ ਤੇ ਫਿਰ ਜਾਂ ਫਿਰ ਉਨਾਂ ਨੂੰ ਵੇਖ ਲਈਏ। ਜਾਂ ਆਪਣੀ ਸਹੂਲਤ ਵੇਖ ਲਈਏ ਫਿਰ ਓ ਤਾਂ ਇਸੇ ਤਰ੍ਹਾਂ ਹੀ ਕੰਮ ਕਰਦੀਆਂ।
ਵਿੱਚ ਸਿਲਵਰ-ਸਿਲਵਰ ਦਾ ਵੀ ਸਿਲਵਰ ਦਾ ਵੀ ਕਿੰਨਾ ਭਾਂਡਾ ਆ ਗਿਆ ਸੀ ਵਿਚ
ਨਾ-ਨਾ-ਨਾ ਸਿਲਵਰ ਤੇ ਬਾਰ ਹੀ ਸੁੱਟ ਦਿੱਤੀ ਸਾਰੀ ਸਿਲਵਰ ਤੇ ਕੈਂਦੇ ਕੈਂਸਰ ਏ। ਸਿਲਵਰ 'ਚ ਤੇ ਕੋਈ ਬਿਲਕੁਲ ਵਾਸਤਾ ਈ ਨਈ ਗਾ।
ਹਾਂ ਜੇ ਸਿਲਵਰ 'ਚ ਤੁਸੀਂ ਕੜਛੀ ਮਾਰ ਰਏ ਓ। ਤੇ ਓ ਕੈਂਦੇ ਨੇ ਵੀ ਸਾਰੀ ਸਟੀਲ ਦੀ ਕੜਸ਼ੀ ਤੁਸੀਂ ਸਿਲਵਰ 'ਚ ਮਾਰ ਰਏ ਓ। ਓ ਸਾਰੀ ਸਿਲਵਰ ਤੁਹਾਡੇ ਖਾਣੇ 'ਚ ਆ ਰਈ ਏ ਤੇ ਓ ਤੁਹਾਨੂੰ ਨਿਰਾ ਕਈ ਤਾਂ ਕੈਂਦੇ ਪਿੱਛੇ ਵੀ ਕਿੰਨਾ ਕੈਂਸਰ ਦਾ ਵੀ ਪ੍ਰੋਬਲਮ ਹੋ ਗਈ ਏ। ਕਿੰਨੇ ਬੰਦਿਆਂ ਨੂੰ
ਹਾਏ ਕਿੰਨੇ ਬੰਦਿਆਂ ਨੂੰ ਬਰੇ ਬਰਤਨ ਬਣ ਕਰਨਾ ਈ ਨਈ ਚਾਈਦੇ ਫਿਰ ਅੱਛਾ ਕਈ ਕੈਂ ਦਿੰਨੇ। ਏ ਬੋਣ ਅ ਐ ਬਉਣ ਵਾਲਾ ਇਦੇ 'ਚ ਓ ਫਰਕ ਨਈ ਪੈਂਦਾ ਓ ਸਿਲਵਰ ਹੋਰ ਹੁੰਦੀ ਏ ਓ ਜੇੜੀ ਹਲਕੀ ਕੀ ਸਿਲਵਰ ਹੁੰਦੀ ਹੈ ਨਾ ਓ ਬੋਤਾ ਈ ਬੁਰਾ ਹਾਲ ਏ ਜੇੜੀ ਬੋਨ ਵਾਲੀ ਸਿਲਵਰ ਹੁੰ ਦੀ ਨਾ ਮੋਟੀ ਓ ਅਜੇ ਫਿਰ ਇੰਨੀ ਨਈ ਖੁਰਦੀ। ਤੁਸੀਂ ਨਾ ਲੋਹੇ ਦਾ ਜੂਮਾ ਮਾਰੋ। ਉਦੇ ਵਿੱਚ ਬਰਤਨ 'ਚ ਤੇ ਓ ਏਂਜ ਤੇ ਪੋਲਿਸ਼ ਉਤਰੀ ਜਾਏਗੀ ਉਦੀ ਮਤਲਬ ਬੰਦ ਹੀ ਨਈ ਹੋਏਗੀ। ਤੇ ਭਾਂਡਾ ਚਮਕੀ ਜਾਏਗਾ ਉਦਾ ਓ ਖੁਰਦੀ ਐ ਨਾ ਅਸਲ 'ਚ ਲੋਹੇ ਦੇ ਸਟੀਲ ਵੂਲ ਨਾਲ ਖੋਲੋ ਤੇ
ਅ ਵਿੱਚ ਪਲਾਹ ਅ ਸਿਲਵਰ ਤੋਂ ਬਾਦ ਵਿੱਚ ਪਲਾਸਟਿਕ ਦੇ ਵੀ ਭਾਂਡੇ ਆ ਗਏ। ਕਿੰਨੇ ਪਲਾਸਟਿਕ ਡੱਬੇ, ਪਲੇਟਾਂ
ਪਲਾਸਟਿਕ ਵੇਖੋ ਹੁਣ ਜੇੜਾ ਗਲੀਆਂ ਦੇ ਵਿੱਚੋਂ ਕੂੜਾ ਲਿਜਾਦੇ ਨੇ ਪਲਾਸਟਿਕ ਦੀਆਂ ਥੈਲੀਆਂ ਪਲਾਸਟਿਕ ਦੇ ਅ ਜੋ ਵੀ ਕੱਪੜੇ ਜਾਂ ਬੈਗ ਸਭ ਕੁਛ ਆਂਦਾ।
ਹਾਂਜੀ
ਕੈਂਦੇ ਸਾਰਾ ਆਪ ਹੀ ਪੀਗਾਲਦੇ ਨੇ।
ਅੱਛਾ
ਇਹੀ ਪਿਘਲਦਾ ਤੇ ਇਦਾ ਈ ਕੁਛ ਨਾ ਕੁਛ ਬਣਾ ਦਿੰਦੇ ਨੇ ਟਿਫਨ ਬਣਾ ਤੇ ਓ ਬਣਾ ਤੇ ਕੋਈ ਡਸਟਬੀਨ ਬਣਾ ਤੇ
ਹਾਂ ਤੇ ਓ ਹਲਕੀ ਪਲਾਸਟਿਕ ਜੇੜੀ ਹੁੰਦੀ ਏ ਓ ਵੀ ਨੁਕ ਸਾਨ ਕਰਦੀ ਏ ਤੁਸੀਂ ਜ਼ਰਾ ਜੀ ਉਦੇ 'ਚ ਕੋਈ ਗਰਮ ਚੀਜ਼ ਨਈ ਪਾ ਸਕਦੇ। ਗਰਮ ਚੀਜ਼ ਪਾਓ ਕੈਂਦੇ ਉਹ ਖਰਾਬ ਕਰਦੀ ਏ ਮਤਲਬ ਟੈਨਸ਼ਨ ਜੀ ਹੋ ਗਈ ਬੰਦਾ ਕੇੜੀ ਚੀਜ਼ ਵਰਤੇ ਤੇ
ਪੈ ਹਾਂ-ਹਾਂ ਹੁਣ ਤੇ ਪੈਲੇ ਤਾਂ ਲੋਕੀ ਕੈਂਦੇ ਸੀ ਨਾ ਪਾਣੀ ਦੀਆਂ ਬੋਤਲਾਂ ਪਲਾਸਟਿਕ ਦੀਆਂ ਹੁਣ ਓ ਵੀ ਜੀ ਪਾਣੀ ਨਾ ਏ ਦੂਜੀ ਬੋਤਲ ਹੋਵੇ। ਸਟੀਲ ਵਾਲੀ ਬੋਤਲ ਹੋਵੇ ਕਈ ਰ ਫੜੇ ਨੇ। ਬੰਦਾ ਜਾਏ ਤੇ ਜਾਏ ਕਿੱਥੇ? ਓ ਵੀ ਇੰਨੀ ਮੈਂਗੀ ਪਲਾਸਟਕ ਅੱਛਾ ਪੈਲ ਟੱਪਰਵਿਅਰ ਆਰੀ ਸੀ। ਜੀ ਟੱਪਰਵਿਅਰ ਪਲਾਸਟਕ ਨੇ। ਹੁਣ ਟੱਪਰ ਵੀਅਰ ਨੂੰ ਵੀ ਕੇਦੇ ਓ ਪਲਾਸਟਕ ਈ ਐ।
ਹਾਂ, ਪਲਾਸਟਿਕ ਹੈ ਤੇ ਪਲਾਸ
ਹੈ ਤੇ ਪਲਾਸਟਿਕ ਈ ਐ ਤੇ ਤੇ ਹੁਣ ਬੰਦੇ ਨੇ ਏਡੇ ਏਡੇ ਮੇਂਗੇ ਭਾਂਡੇ ਓ ਇੱਕ ਇੱਕ ਡੱਬੀ ਛੇ ਛੇ ਸੱਤ ਸੌਪਏ ਲੰਚ ਬੋਕਸ ਆਂਦਾ ਏ।
ਹਾਂ।
ਏਨਾ ਮੰਗਾਈ ਦੇ ਵਿੱਚੋਂ ਫੇਰ ਮਤਲਬ ਬੇਈਮਾਨੀ ਹੋ ਰੀ ਸਾਬ ਕੰਮ ਫੇਰ ਓਥੇ ਈ ਆ ਗੇਆ।
ਹਾਂ।
ਬਈ ਪਲਾਸਟਕ ਏ। ਬੰਦਾ ਵਰਤ ਤੇ ਨੀ ਨਾ ਸਕਦਾ ਪਰ ਫੇਰ ਦੁਨੀਆ ਕਰੇ। ਨਾ ਸੁੱਟੇ ਨਾ ਰੱਖੇ। ਮੈਂ ਤੇ ਕਈਆਂ ਦੇ ਵਿੱਚ ਨਾ ਪਤਾ ਕੀ ਕਰਨੀ ਆ ਜੇੜੇ ਮੇਰੇ ਸਿਲਵਰ ਦੇ ਐ ਪਲਾਸਟਿਕ ਦੇ ਬਰਤਨ ਐ ਨਾ ਜਿਵੇਂ ਬੋਟਲਾਂ ਏ ਜਾਂ ਕੁਛ ਵੱਡੇ ਮੈਂ ਤੇ ਓਨਾਂ ਵਿੱਚ ਕਈਆਂ ਵਿੱਚ ਤੇ ਦਾਲਾਂ ਪਾਤੀਆਂ। ਓ ਚੌੜੀਆਂ ਚੌੜੀਆਂ ਐ। ਕਈਆਂ ਵਿੱਚ ਮੈਂ ਦਾਲਾਂ ਪਾਤੀਆਂ, ਕਈਆਂ ਵਿੱਚ ਜਿਵੇਂ ਜਵੈਣ, ਜੀਰਾ। ਮੈਂ ਓਨਾਂ ਦੇ ਵਿਚ ਓ ਧੋ ਮਾਂਜ ਕੇ ਤੇ ਓ ਰੱਖ ਦਿੱਤਾ ਐ।
ਹਾਂ ਓ ਤਾਂ ਠੀਕ ਐ। ਓ ਤਾਂ ਠੀਕ ਐ ਚੱਲ ਜਾਂਦਾ ਐ ਬੀ ਤੁਸੀ ਗਰਮ ਗਰਮ ਚੀਜ਼ ਨੀ ਪਾ ਸਕਦੇ। ਠੰਡੀ ਚੀਜ਼ ਨਾ ਪਾਓ ਜਾਦਾ ਤੇ ਸਟੀਲ ਹਾਂ ਫੇਰ ਮੈਂ ਕੇਨੀ ਆਂ ਸਟੀਲ ਫੇਰ ਵੀ ਬੈ ਟਰ ਏ। ਕਚ ਨੂੰ ਲੈ ਲੋ ਪਲਾਸਟਿਕ ਨੂੰ
ਅੱਛਾ ਹੁੰਦੈ। ਕੇਂਦੇ ਲੋਯਾ ਅੱਛਾ ਹੁੰਦਾ ਐ ਲੋਏ ਦਾ ਬਰਤ ਨ ਏ ਏਕ। ਹੈ ਤੇ ਲੋਏਆ ਓਦੇ ਤੇ ਪੋਲਿਸ਼ ਕੀਤੀ ਦੀ ਐ। ਹਾਂ ਪੈਲੇ ਜੇੜੀ ਸੀ ਸਟੀਲ ਹੁੰਦੀ ਸੀ ਅੱਜ ਤੋਂ ਸਾਡੇ ਪੰ ਤਾਲੀ ਸਾਲ ਪੇਲੋਂ, ਓ ਏਨੀ ਵਧੀਆ ਸਟੀੇਲ ਹੁੰਦੀ ਸੀ। ਓ ਜਿਉਂ ਜਿਉਂ ਕਰੋ ਚਮਕਦੀ ਸੀ ਓਦਾ ਕੋਈ ਖ਼ਰਾਬੀ ਕੋਈ ਨੁਕਸਾਨ ਨੀ ਸੀ। ਮਤਲਬ ਕਾਫੀ ਬੈਨੀਫਿਟ ਸੀ ਓਦਾ। ਤੇ ਜੋੜੀ ਹੋਨ ਆਗੀ ਏ ਨਾ ਏਦੇ ਵਿੱਚ ਥੋੜੀਆਂ ਮਿਲਾਵਟਾਂ ਕਰਨ ਲੱਗ ਗਏ ਨੇ।
ਹ ਆ ਓਨੂੰ ਸਜਾਨ ਵਾਸਤੇ ਓਦਾ ਡਿਜਾਇਨ ਚੇਂਜ ਕਰਨ ਵਾਸਤੇ ਕਈ ਕੁਛ ਕਰ ਦੇਂਦੇ ਨੇ ਓਨੂੰ।
ਤੇ ਬੋਤ ਵਧੀਆ ਆਂਦੇ ਨੇ ਲਾ ਪੋਲਾ ਦੇ ਸੈਟ ਆ ਜਾਂਦੇ ਨੇ ਬੜੇ ਵਧ ਵਧੀਆ।
ਹਾਂ। ਹਂ ਚਲੋ। ਆ। ਹਾਂ ਕਰੋਕਰੀ ਵੀ ਵਿ ਵਿੱਚ ਵੈਸੇ ਨਾ ਪਿੱਤਲ ਦਾ ਭਾਂਡਾ ਵੀ ਵਧੀਆ ਐ ਜੇ ਅਗਰ
ਸਭ ਤੋਂ ਸਭ ਤੋਂ ਬੈਨੀਫਿਟ ਪਿੱਤਲ ਔਰ ਕਾਂਸੀ
ਹਾਂ ਕਾਂਸੀ ਔਰ
ਤਾਂਬਾਂ ਤਾਂਬਾ ਜਿਨੂੰ ਕਈਦਾ ਤਾਂਬੇ ਦੇ ਬਰਤਨ ਚ ਕੇਂਦੇ ਪਾਣੀ ਪੀਓ ਤੁਸੀ। ਤਾਨੂੰ ਬੜੇ ਫੈਦੇ ਮਿਲਣਗੇ ਤਾਂਬੇ ਦੇ ਬਰਤਨ ਲੋੋਏ ਦੇ ਬਰਤਨ ਚ ਖਾਣਾ ਬਨਾਓ ਤਾਨੂੰ ਓਦੇ ਚ ਵੀ ਬੋਤ ਫੈਦਾ ਮਿਲੇਗਾ। ਤਾਂਬਾ ਲੋਏਯਾ ਤੇ ਬੋਤ ਈ ਹਾਂ, ਮਤਲਬ ਬੈਨੀਫਿਟ ਏ।
ਹਾਂ, ਬੈਨੀਫਿਟ ਹੈਗੈ ਪਰ ਏਨਾਂ ਐਨਾਂ ਦੇ ਵਿੱਚ ਵੀ ਧਿਆਨ ਨਾਲ ਸਾਨੂੰ ਵਰਤਨਾ ਪੈਂਦਾ ਐ ਕਿਉਂਕਿ ਜੇ ਅਗਰ ਅਸੀਂ ਪਿੱਤਲ 'ਚ ਬਨਾ ਐ ਤੇ ਪਿ ਕਾਂਸੀ ਦੇ ਗਿਲਾਸ ਇੱਚ ਅਸੀਂ ਪਾਨੀ ਰੱਖ ਰੇ ਆਂ ਤੇ ਤੁਸੀਂ ਜਿਆਦਾ ਦੇਰ ਉਨੂੰ ਨੀ ਰੱਖ ਸਕਦੇ? ਥੋੜੀ ਦੇਰ ਰੱਖਿਆ ਦਾ ਹੀ ਪੀਓਗੇ। ਓਨੂੰ ਬੜੀ ਯਾਦਾ ਦੇਰ ਕਈ ਵਾਰੀ ਬੰਦਾ ਭੁੱਲ ਜਾਂਦੈ ਮੇਰੇ ਕੋਲ ਵੀ ਬੋਤਲ ਹੈਗੀ ਏ ਕਾਂਸੀ ਦੀ। ਕਈ ਵਾਰੀ ਜੇ ਮੈਂ ਰਾਤੀ ਪਾਨੀ ਰੱਖਨੀ ਆਂ ਨਾ ਹੱਦ ਅਸੀਂ ਸਵੇਰ ਤੱਕ ਪੀ ਸਕਦੇ ਆਂ ਲੇਕਿਨ ਜੇ ਓਨੂੰ ਹੋਰ ਜਿਆ ਕਈ ਵਾਰੀ ਬੰਦਾ ਭੁੱਲ ਜਾਂਦੈ ਪੀਨਾ ਓਦੇ 'ਚੋਂ ਤੇ ਓ ਫੇਰ ਫੇਰ ਜਿਆਦਾ ਦੇਰ ਹੋ ਗਈ ਫੇਰ, ਫੇਰ ਨੁਕਸਾਨ ਏ ਓਦਾ। ਫੇਰ ਓ ਕਾ ਕਾਂਸੀ ਯਾਦਾ ਆ ਜਾਏਗੀ ਅੰਦਰ।
ਜੇ ਲੱਲਲੇਗੀ ਨਾ ਬੜਾ ਮ ਮਤਲਬ ਅ ਜਿਵੇਂ ਲਸ਼ਕਾਨਾ ਹੋਵੇ ਤਾਂਬੇ ਦਾ ਬਰਤਨ ਗੰਦਾ ਈ ਬੜਾ ਹੋ ਜਾਂਦੈ, ਸ਼ਕਲ ਵਜਾ ਏਨੀਂ ਗੰਦੀ ਲੱਗਦੀ ਏ ਨਾ ਕਈ ਕੈ ਨਵਾਂ ਤੇ ਬੜਾ ਈ ਚਮਕਦੈ ਤੇ ਜਦੋਂ ਓਨੂੰ ਤੁਸੀਂ ਧੋਵੋ ਮੇਰੇ ਕੋਲ ਨਾ ਤਾਂਬੇ ਦੇ ਜੱਗ ਔਰ ਗਲਾਸ ਏ। ਅੰਦਰੋਂ ਤਾਂਬਾ ਏ, ਬਾਰੋਂ ਸਟੀਲ ਐ ਤੇ ਓਨੂੰ ਮੈਂ ਜਿਦੋਂ ਵੀ ਈ ਜਿਦੋਂ ਕਿਤੇ ਮੇਰੇ ਗੈਸਟ ਨੇ ਆਨਾ ਹੋਏ ਨਾ ਤੇ ਓ ਬੜੇ ਈ ਲਾਈਕ ਕਰਦੇ। ਮੈਂ ਦੋ ਤਿੰਨ ਜਨਿਆਂ ਨੇ ਬੜਿਆਂ ਨੇ ਪੁੱਛਿਐ ਮੇਰੇ ਕੋ। ਫੇਰ ਮੈਂ ਓਨੂੰ ਫਿਰ ਜਿਦੋਂ ਕਿਸੀ ਨੇ ਆਨਾ ਹੋਏ ਨਾ ਓਦੇ ਵਿੱਚ ਨਿੰਬੂ ਔਰ ਨਮਕ। ਨਿੰਬੂ ਦਾ ਛਿਲ ਓਦੇ ਨਾਲ ਤੁਸੀਂ ਚੰਗੀ ਤਰਾਂ ਰਗੜ ਕੇ ਸਾਫ਼ ਕਰ ਲੋ। ਐਸ ਤਰਾਂ ਸੋਨੇ ਦੀ ਤਰਾਂ ਲਿਸ਼ਕ ਜਾਂਦੇ ਨੇ ਅੰਦਰੋਂ। ਤੇ ਓ ਪਾਨੀ ਪਿਆ ਵੀ ਬੜਾ ਸੋਨਾ ਲੱਗਦੈ ਪ ਪਿਲਾਨਾ ਵੀ ਬੜਾ ਅੱਛਾ ਲੱਗਦਾ।
ਹਾਂ, ਹੂਨ ਕਾ ਕੋਈ ਬੰਦਿਆਂ ਦੇ ਘਾਰ ਜਾਈਏ ਨਾ ਪਿੱਤਲ ਦੇ ਗਿਲਾਸ, ਸਟੀਲ ਨਾ ਕੱਚ ਦੇ ਹੁੰਦੇ ਨਾ ਸਟੀਲ ਦੇ
ਹਾਂ-ਹਾਂ ਪਿੱਤਲ ਦੇ। ਓ ਪੈਲੇ-ਪੈਲੇ ਸਾਡੇ ਘਰਾਂ ਵਿੱਚ ਐਹੀ ਗਲਾਸ ਵਰਤੀਂਦੇ ਸਨ। ਜਦੋਂ ਅਸੀਂ ਬਚਪਨ 'ਚ ਹੁੰਦੇ ਸਾਂ, ਓਨੂੰ ਕੋਈ ਕੈਂਦਾ ਸੀ ਕੜੀ ਆਲਾ ਗਿਲਾਸ ਕੜੀ ਥੱਲਿਓ ਬਣੀ ਹੁੰਦੀ ਸੀ ਗਲਾਸ ਦੀ ਪੈਂਦੀ ਜਈ ਹੂਨ ਅ ਲੋਗਾਂ ਨੂੰ ਤੇ ਪਤਾ ਨੀ, ਬੱਚਿਆਂ ਨੂੰ ਕੀ ਹੁੰਦੈ ਕੜੀ ਆਲਾ ਗਲਾਸ। ਤੇ ਕੀ ਹੁੰਦੈ ਪਿੱਤਲ ਦਾ ਗਲਾਸ। ਬੱਚਿਆਂ ਨੂੰ ਪਹਿਚਾਨ ਈ ਨੀ। ਸਾਨੂੰ ਲੋਗਾਂ ਨੂੰ ਲ ਲਾਵੇ ਅੱਜ
ਹਾਂ, ਚਲੋ। ਬੜਾ ਚੰਗਾ ਲੱਗਿਆ, ਥੁਆਡੇ ਕੋਲੋਂ ਚੰਗੀ ਨੌਲੇਜ ਮਿੱਲੀ ਮੈਨੂੰ ਅੱਜ।
ਨਈ, ਨੀ। ਨਈ ਮ ਥੁਆਨੂੰ ਵੀ ਮੈਨੂੰ ਵੀ ਨੌਲੇਜ ਮਿਲਦੀ ਐ ਨਾ ਐਂਝ ਤੁਸੀਂ ਗੱਲ ਦੱਸਦੇ ਓ ਬੰਦੇ ਨੂੰ ਬੰਦੇ ਨਾਲ ਗੱਲ ਕਰਨ ਦਾ ਪਤਾ ਲੱਗਦਾ ਰੈਂਦੈ, ਚਲੋ ਜੀ। ਠੀਕ ਏ ਜੀ, ਸਸ ਸ੍ਰੀ ਕਾਲ। ਸਸ ਸ੍ਰੀ ਕਾਲ, ਸਸ ਸ੍ਰੀ ਅ